ਹਾਂ-ਹਾਂ, ਸੈਮੀ ਕਿੱਦਾਂ?
ਵਦੀਆ ਤੂੰ
ਮੈਂ ਵੀ ਠੀਕ ਹਾਂ, ਕੀ ਕਰਦੀ ਸੀ?
ਕੁਝ ਨਹੀਂ ਬੈਠੇ ਹੋਈ ਸੀ।
ਅੱਛਾ ਅ ਬਸ ਠੀਕ ਆ। ਮੈਂ ਕਿਹਾ ਚੱਲ ਚੱਲਿਏ ਫੇਰ ਅਜ ਘੁੰਮਣ ਕਿੱਥੇ?
ਕਿੱਥੇ ਜਾਣਾ
ਕਿੱਥੇ ਵੀ ਦੇਖਦੇ ਆ, ਘੁੰਮ ਫਿਰ ਕੇ ਆਉਂਨੇ ਆਾਂ ਖਾ ਪੀ ਕੇ ਆਉਂਨੇ ਆ।
ਹ ਚੱਲਦੇ ਹਾਂ ਫਿਰ
ਤੇਰੀ ਆਵਾਜ਼ ਨੀ ਆ ਰਹੀ, ਬਹੁਤ ਸਲੋਅ ਆਉਂਦੀ ਪਈ ਬਹੁਤ
ਹੈਲੋ
ਹਾਂ ਹੁਣ ਆਈ ਆ।
ਕਿੱਥੇ ਜਾਣਾ?
ਮਗਰ ਦੇਖਦੇ ਹਾਂ ਕਿਥੇ ਵਧੀਆ ਟ੍ਰਿਪ ਲਾਉਂਦੇ ਆ ਮਨਾਲੀ ਮਨੂੰਲੀ ਦਾ।
ਹਾਂ ਬਟ ਠੰਡ ਬਹੁਤ ਹੋਣੀ ਉੱਤਰਲੀ ਸਾਈਡ ਹੈਨਾ।
ਗਰਮੀਆਂ ਚ ਘੁੰਮਣ ਚ, ਦੇਖਾਂਗੇ ਹਾਂ ਮੈਂ ਗਈ ਸੀ ਹੁਣੇ ਜਾ ਕੇ ਆਈ ਆਂ, ਮੈਂ ਵੈਸ਼ਨੋ ਦੇਵੀ ਗਈ ਸੀ ਬਹੁਤ ਮਜ਼ਾ ਆਇਆ ਯਾਰ ਠੰਡ ਠੰਡ ਪਤਾ ਕਿੰਨੀ ਸੀ, ਉੱਪਰ ਜਾ ਕੇ ਸੀਗੀ, ਨੀਚੇ ਤਾਂ ਗਰਮੀ ਸੀ।
ਹਾਂ ਉੱਪਰ ਜਾ ਕੇ ਠੰਢ ਹੋ ਜਾਂਦੀ ਹੈ, ਤੇ ਕਿੰਨੇ ਕੁ ਪੈਦਲ ਤੁਰੇ ਤੁਸੀਂ ਫਿਰ
ਅਸੀਂ ਤਾਂ ਪੂਰੀ ਯਾਤਰਾ ਹੀ ਪੈਦਲ ਕੀਤੀ ਐ
ਅੱਛਾ, ਪੂਰੀ ਯਾਤਰਾ ਪੈਦਲ ਕੀਤੀ ਮਤਲਬ ਕਿ ਨੀਚੋਂ ਲੈ ਕੇ ਪੂਰਾ ਉੱਪਰ ਤੱਕ
ਹੂ ਪੈਦਲ ਹੀ ਗਏ ਆਂ ਅਸੀ।
ਮਤਲਬ ਬੱਸ ਚ ਨਹੀਂ ਤੁਸੀਂ ਗਏ
ਨਹੀਂ ਟ੍ਰੇਨ ਚ ਗਏ ਆਂ
ਅੱਛਾ, ਮੈਂ ਨਾ ਇਦਾਂ ਕਿੱਧਰ ਸੁਣਿਆ ਸੀਗਾ, ਕਿ ਵੈਸ਼ਨੋ ਦੇਵੀ ਇੱਕ ਇਦਾ ਦੀ ਗੁਫਾ ਹੁੰਦੀ ਹੈ ਜ ਉੱਥੇ ਮਤਲਬ ਬਹੁਤ ਛੋਟੀ ਹੁੰਦੀ ਇੱਕਦਮ ਜਿੰਨੀ ਹੱਥ ਜਿੰਨੀ
ਹਾਂ ਹੁੰਦੀ ਹੈ, ਉਹ ਸਾਲ ਚ ਇੱਕ ਹੀ ਵਾਰ ਖੂਲਦੀ ਐ
ਅੱਛਾ ਅੱਛਾ ਕਦੋਂ
ਜਨਵਰੀ ਦੇ ਵਿੱਚ
ਅੱਛਾ
ਹੰਜਾਣੇ ਦੇ ਵਿੱਚ ਖੂਲਦੀ ਐ ਉਹ
ਤੇ ਉੱਥੇ ਅੰਦਰ ਲੋਕ ਵੜਦੇ ਕਿੱਦਾਂ ਹੋਣਗੇ ਫੇਰ
ਫਿਰ ਆਪੇ ਹੀ ਵੜ ਜਾਂਦੇ ਆ, ਮਾਤਾ ਰਾਣੀ ਵਾੜ ਦਿੰਦੀਂ ਆ ਉਹਨਾਂ ਨੂੰ
ਤੂੰ ਨੀ ਗਈ ਕਦੇ ਜੇ, ਕਦੇ ਨੀ ਗਈ ਤੂੰ
ਨਹੀਂ ਮੈਂ ਨਹੀਂ ਗਈ ਕਿਥੇ ਵੀ
ਅੱਛਾ ਮੈਂ ਉਹੀ ਪੁੱਛ ਪੁੱਛਦੀ ਪਈ ਸੀ, ਮੈਂ ਕਿਹਾ ਤੇ ਕਿੰਨੇ ਦਿਨ ਹੋ ਗਏ
ਹੈਲੋ
ਮੈਂ ਕਿਹਾ ਕਿੰਨੇ ਦਿਨ ਹੋ ਗਏ, ਗਏ ਨੀ ਆਪਾਂ
ਹਾਂ ਇਹ ਤਾਂ ਹੈ, ਚੱਲਾਂਗੇ ਕਿਥੇ ਘੁੰਮਣ ਮੈਂ ਗਈ ਸੀ ਪਿੱਛੇ, ਇੱਕ ਆਪਣੀ ਫਰੈਂਡ ਨਾਲ ਗਈ ਸੀਗੀ ਉੱਥੇ ਅੰਮ੍ਰਿਤ ਉਥਰ ਗਏ ਸੀ ਆਪਣੀ ਫਰੈਂਡ ਨਾਲ, ਸਾਰਾ ਘੁੰਮ ਕੇ ਆਈ ਮੈਂ
ਅੱਛਾ ਅੱਛਾ ਤੇ
ਹੈਲੋ
ਹੋਰ ਹਾਂ ਹਾਂ
ਦੀ
ਵਧੀਆ।
ਤੇ ਮੈਂ ਇਹ ਵੀ ਸੁਣਿਆ ਸੀ, ਅਗਰ ਉੱਥੇ ਅਸੀਂ ਸੋਚਦੇ ਹਾਂ ਗੁਫਾ ਦੇ ਅੰਦਰ ਜਾਣ ਦਾ ਤੇ ਮਤਲਬ ਏਦਾਂ ਸੋਚਦੇ ਆ ਕਿ ਹਾਂ ਅਸੀਂ ਬਾਹਰ ਨੀ ਨਿਕਲ ਪਾਵਾਂ, ਗੇ ਤੇ ਉਹ ਸੱਚੀ ਬਾਹਰ ਨੀ ਨਿਕਲ ਪਾਉਂਦੇ ਫੇਰ।
ਏਦਾਂ ਕੁਛ ਨਹੀਂ ਹੁੰਦਾ, ਬਸ ਮਨ ਚ ਸ਼ਰਧਾ ਲੈ ਕੇ ਚਲੋ ਫੇਰ ਆਰਾਮ ਨਾਲ ਹੋ ਜਾਂਦੇ, ਕਿਉਂਕਿ ਮੈਂ ਵੀ ਵੜੀ ਹੋਈ ਹਾਂ ਉਸ ਗੁਫਾ ਦੇ ਵਿੱਚ। ਪਰ ਮੈਂ ਛੋਟੇ ਹੁੰਦੇ ਵੜੀ ਹੋਈ ਸੀ।
ਅੱਛਾ- ਅੱਛਾ!
ਹਾਂ ਕਿਉਂਕਿ ਉਹ ਇਸ ਟਾਈਮ ਮੇਰੀ ਖੁੱਲੀ ਨੀ ਸੀ ਤਾਂ ਕਰਕੇ।
ਹਮ। ਅੱਛਾ ਮਤਲਬ ਤੂੰ ਸੈਕਿੰਡ ਵਾਰ ਲਾ ਕੇ ਆਈ ਆ ਵੈਸ਼ਨੋ ਦੇਵੀ।
ਮੈਂ ਸੈਕਿੰਡ ਟਾਈਮ ਗਈ ਆਂ, ਹਾਂ। ਸੈਕਿੰਡ ਟਾਈਮ ਗਈਆਂ ਹੁਣ, ਬਟ ਮਜ਼ਾ ਬਹੁਤ ਆਇਆ ਸੀ।
ਹਾਂ ਤਾਂ ਹੈ। ਤੇ ਤੁਸੀਂ ਉੱਥੇ ਸਟੇ ਕੀਤਾ ਸੀਗਾ ਜਾਂ ਉੱਪਰ ਜਾ ਕੇ ਦਾਨਲੀ ਨੀਚੇ ਆ ਗਏ ਸੀ?
ਨਹੀਂ ਆਪਾਂ ਸਟੇ ਕੀਤਾ ਸੀਗਾ ਉੱਥੇ। ਆਪਾਂ ਸਟੇ ਕੀਤਾ ਸੀ ਉੱਥੇ। ਵਾਹਿਗੂਰੂ। ਸਟੇ ਕੀਤਾ ਸੀ ਅਸੀਂ ਉੱਥੇ, ਜਿਦਾਂ ਇੱਕ ਦਿਨ ਆਪਾਂ ਕੀਤਾ ਸੀਗਾ। ਇੱਕ ਦਿਨ ਆਪਾਂ ਰਹੇ ਸੀਗੇ, ਫੇਰ ਆਪਾਂ ਜਿੱਦਾਂ ਪਹੁੰਚੇ ਉਸ ਦਿਨ ਆਪਾਂ ਨਹਾ ਧੋ ਕੇ ਫਿਰ ਖਾਣਾ -ਖੁਣਾ ਖਾ ਕੇ ਫਿਰ ਆਪਾਂ ਚੜ੍ਹਾਈ ਚੜ੍ਹ ਗਏ ਸੀਗੇ। ਫਿਰ ਆਪਾਂ ਸ ਰਾਤ ਨੂੰ ਪਹੁੰਚੇ ਗਿਆਰਾਂ ਸਾਢੇ ਗਿਆਰਾਂ ਵਜੇ ਆਪਾਂ।
ਨੀਚੇ ਵਏਦੇ ਉੱਥੇ।
ਸਾਢੇ ਗਿਆਰਾਂ।
ਲੀ ਸਾਈਡ। ਆਹੋ। ਹਾਂ ਹੁਣ ਬਹੁਤ।
ਸਾਢੇ ਕੁ ਗਿਆਰਾਂ ਪਹੁੰਚੇ ਸੀਗੇ ਅਸੀਂ ਰਸਤੇ।
ਹਮ। ਪਹਿਲਾਂ ਤੁਸੀਂ ਕਿੱਥੇ ਗਏ ਸਕਦੇ ਹੋ ਸਭ ਤੋਂ ਪਹਿਲਾਂ?
ਅਸੀਂ ਤਾਂ ਮੱਥਾ ਟੇਕ ਕੇ ਆਏ, ਮੱਥਾ ਟੇਕਿਆ, ਅ ਮੱਠਾ ਨਹੀਂ ਮਤਲਬ ਅਸੀਂ ਪਹੁੰਚੇ। ਹੈਨਾ। ਆਪਾਂ ਪਹੁੰਚੇ ਸੁਬਾਹ, ਮਤਲਬ ਅਸੀਂ ਰਾਤ ਨੂੰ ਤੁਰੇ ਸੀਗੇ, ਸਾਡੇ ਟ੍ਰੇਨ ਬਹੁਤ ਲੇਟ ਹੋ ਗਈ ਸੀ। ਸਾਡੀ ਟ੍ਰੇਨ ਤਿੰਨ ਵਜੇ ਆਈ ਸੀ। ਅੱ ਸਾਡੀ ਟ੍ਰੇਨ ਇੰਨੀ ਜ਼ਿਆਦਾ ਲੇਟ ਹੋ ਗਈ ਸੀ।
ਮਤਲਬ ਕਿੰਨੇ ਦਿਨ ਲੱਗਦੇ ਉੱਥੇ ਪਹੁੰਚਣ ਨੂੰ?
ਹਾਂ। ਉੱਥੇ ਨਾ ਜਿੱਦਾਂ ਹੁਣ ਅਸੀਂ ਅੱਜ ਸ਼ਾਮ ਨੂੰ ਬੈਠੇ, ਤਾਂ ਸੁਬਾ ਪਹੁੰਚੇ ਜਾਣਾ। ਕਾ
ਇੱਕ ਚੜਾਈ ਚੜ੍ਹਦੇ ਆ ਨਾ ਜਿਹੜੀ ਪੈਦਲ ਵਾਲੀ
ਹਾਂ ਪੈਦਲ ਚੜ੍ਹਾਈ ਚੜ੍ਹਦੇ ਆਂ ਨਾ ਉਹ ਚੇ ਤਾਂ ਲੱਗਦੀ ਆ ਅੱਠ ਨੌ ਘੰਟੇ ਕ ਲੱਗ ਜਾਂਦੇ ਆਰਾਮ ਨੂੰ।
ਮਤਲਬ ਇੱਕ ਦਿਨ ਚ ਪਹੁੰਚ ਜਾਂਦੇ ਹੋਣੇ ਉੱਪਰ।
ਜਿੱਦਾਂ ਹੁਣ ਮੈਨੂੰ ਅੱਸੀ ਤਿੰਨ ਵਜੇ ਚੜ੍ਹਾਈ ਸ਼ੁਰੂ ਕੀਤੀ ਸੀ। ਏਆਸੀ ਬਾਅਦ ਅਹ ਗਿਆਰਾਂ ਸਾਢੇ ਗਿਆਰਾਂ, ਬਾਰਾਂ ਵਜੇ
ਕੋਨ?
ਫਿਰ ਆਪਾਂ ਬਾਰਾਂ, ਸਾਢੇ ਬਾਰਾਂ ਦਰਸ਼ਨ ਕਿ ਤੇ
ਅੱਛਾ।
ਹੂੰ ਫੇਰ ਅਸੀਂ ਮੱਠਾ, ਫੇਰ ਆਪਾ ਮੱਥਾ ਟੇਕਿਆ ਸਾਡੇ ਦਰਸ਼ਨ ਵੀ ਬੜੇ ਖੁੱਲ੍ਹੇ ਹੋਏ। ਹ ਦਰਸ਼ਸ਼ਨ, ਪਰ ਉੱਥੇ ਤਾਂ ਬਸ ਬਣਦਾ ਹੋਇਆ ਹੁਣੇ, ਆਪਣੇ
ਉਹ ਤਾ ਬੜੀ ਉੱਚੀ ਆ ਨਾ?
ਤਾਂ ਪਲੈਨ ਬਣਦਾ ਪਿਆ, ਉੱਥੇ ਤਾ ਜਾਣਾ ਈ ਜਾਣਾ ਮੈਂ।
ਹੂੰ
ਉਹਦੀ ਤਾਂ ਚੜਾਈ ਬੜੀ ਉੱਚੀ ਆ, ਹਨਾ?
ਤੂੰ ਜਾ ਆਈਂ?
ਨਾ ਮੈਂ ਗਈ ਨੀ, ਓਦਾਂ ਸੁਣਿਆ ਮੈਂ।
ਬਸ ਮੈਂ ਜਾਣਾ, ਮੈਂ ਜਰੂਰ ਜਾਕੇ ਆਉਂਗੀ, ਜਿੰਦੇ ਜਾ ਮੈਂ ਜਾਕੇ ਆਉ
ਬਟ ਉੱਥੇ ਤਾਂ ਮੈਨੂੰ ਜਾਣਾ ਬਹੁਤ ਜ਼ਰੂਰੀ ਆ, ਮਤਲਬ, ਮੇਰਾ ਮਨ ਆ ਉੱਥੇ ਯਾਰ ਜਾਣ ਨਾ। ਹੋਰ ਦਸ ਮਜ਼ਾ ਆਂਦਾ, ਮਤਲਬ ਮੇਰੇ ਚਾਚੂ ਜਾਕੇ ਆਏ ਆ, ਕੇਦਾਰਨਾਥ।
ਹੂੰ-ਹੂੰ
ਤਾ‌ ਓ ਵੀ, ਪਤਾ ਨਹੀ ਕਿੰਨੇ ਦਿਨ ਰਹਿਕੇ ਆਏ ਸੀਗੇ। ਤੇਨਾਥ ਦੀ ਹੋਂਦੀ ਆ ਕਿ, ਉਦੋਂ ਯਾਤਰਾ ਖੋਲਦੇ ਜਦੋਂ ਪਤਾ ਕਿ ਮਹੌਲ ਸਹੀ ਆ। ਇੱਦਾਂ ਨੀ ਖੋਲਦੇ ਉਹ।
ਅੱਛਾ, ਆਹ ਉੱਥੇ ਫਿਰ ਬਰਫ਼ ਵੀ ਤਾ ਪੈਂਦੀ ਹੋਣੀ ਨਾ, ਕਿੰਨੀ?
ਹਾਂ, ਤੇ ਉਦੋਂ ਹੀ ਉਹ ਖੋਲਦੇ ਆ, ਜਦੋ ਪਤਾ ਏ, ਕਿ ਹੁਣ ਯਾਤਰੀ ਆ ਸਕਦੇ ਆ, ਕੁਛ ਉਹਦਾ ਤਾ ਹੋਗਿਆ
ਅੱਛਾ
ਹਾਂ ਬਸ, ਹੋਰ ਸੁਣਾ?
ਹੋਰ ਵਧੀਆ।
ਬਸ ਮੈਂ ਵੀ ਠੀਕ ਆ, ਬਸ ਹੁਣ ਮੈਂ ਕਿਹਾ ਚੱਲ ਥੋੜੀ ਜਿਹੀ ਗੱਲ ਕਰ ਲਵਾਂ। ਮੈਂ ਲੰਮੇ-ਲੁੰਮੇ ਪਵਾਂ ਜਾਕੇ, ਚਾਰ ਵਜਣ ਲੱਗੇ ਆ।
ਹਾ
ਹੈਲੋ
ਵੈਸੇ, ਤੂੰ ਕਿ, ਕਿਹੜੀ ਮਤਲਬ ਕਿ ਸਟੱਡੀ ਕਰ ਰਹੀ ਆਂ?
ਮੈਂ ਲਬੋਟਰੀ ਦੀ।
ਅੱਛਾ-ਅੱਛਾ।
ਹਾਂ ਦੇਖੋ, ਅੱਗੇ ਦੀ ਸਟਡੀ ਕਰਦੀ।
ਉੱਥੇ ਸਾਡੇ ਉਹ ਵੀ ਆ ਤੇ ਆਏ ਆ ਨਾ ਮਤਲਬ ਕਿ ਅਫਰੀਕਨ ਜਿਹੜੇ ਹੈਗੇ ਆ।
ਅਫਰੀਕਾਨ ਤਾਂ ਬੋਤ ਐ, ਮੇਰੀ ਕਲਾਸ ਚ ਬੋਤ ਬੜੇ ਹੋਏ ਐ
ਅੱਛਾ, ਅੱਛਾ ਓ ਕਾ ਤੋ ਮਤਲਬ ਕਿ ਓਨਾਂ ਦੇ ਵੀ ਤਾਂ ਓੱਧਰ ਹੈਗੇ ਈ ਐ ਯੂਨੀਵਰਸਿਟੀਸ ਉੱਥੇ ਤਾਂ ਜਾਦਾ ਵਦੀਆ ਹੁੰਦੀਆਂ, ਪਰ ਇੱਥੇ ਕਯੋ ਪਰਨ ਆਏਆ ਓ?
ਇੱਥੇ ਓਨਾ ਸਕੋਪ ਨੀ ਹੈ ਜੇ, ਓਥੇ ਨਾ ਓਨਾ ਨੀ ਐ ਜਿੱਥੇ-ਇੱਥੇ ਹੈਗਾ। ਓਨਾਂ ਦਾ ਕੈਣਾ ਏ ਆ। ਹਾ ਓਨਾਂ ਨੂੰ ਏ ਕੋਰਸ ਚਾਈਦਾ, ਬਟ ਓ ਓਥੇ ਕੋਰਸ ਹੈ ਨੀ ਓ।
ਨਈ, ਬਾਕੀ ਕੰਟਰੀਆਸ ਚ ਵੀ ਤਾ ਹੁੰਦਾ ਈ ਆ।
ਤੈਨੂੰ ਪਤਾ ਏਸੀਸ ਕਨਟਰੀਸ ਗਰੀਬ-ਗਰੂਬ ਕੋਲ ਨੀ ਹੁੰਦੀਆ।
ਹੂੰ
ਪਾਗਲ ਫਿਟ ਅਫਰੀਕਾ ਦੇ ਪੇਰਟਸ ਤਾਂ ਇੰਨੇ ਅਮੀਰ ਹੁੰਦੇ ਐ।
ਹਾਂ, ਏ ਤਾ ਹੈ।
ਹੂੰ।
ਹੁਨ, ਮੇਰੀ ਫਰੈਂਡ ਏ ਨੇਹ ਪਿਛਲੇ ਸਾਲ ਕੰਮ ਕੀਤਾ, ਉਹ ਤੇ ਓਨੇ ਨਾਲ ਈ ਸਮਾਨ ਲੈ ਆਈ ਵੀ ਹਜ਼ਾਰ ਦਾ।
ਕੀ?
ਮਤਲਬ ਕਿ ਮੇਰੀ ਫਰੈਂਡ ਨੇ ਨੇਲਸ ਦਾ ਓ ਸਿੱਖ ਲੇਆ ਨਾ ਕੰਮ, ਤੇ ਓ ਨਾਲ ਈ ਸਮਾਨ ਲੈਈ ਵੀ ਹਜ਼ਾਰ ਦਾ।
ਅੱਛਾ।
ਇੱਥੇ ਮੇਰੇ ਦੋ ਸਾਲ ਹੋ ਗੇ ਸਿੱਖੇ ਨੂੰ, ਹਜੇ ਸਮਾਨ ਈ ਨੀ ਕੱਠਾ ਹੋਯਾ।
ਤੂੰ ਵੀ ਸਿੱਖ ਕਰ ਲੈ ਯਾਰ
ਯਾਰ ਓਹੀ ਤਾਂ ਮੈਨੂੰ ਪੈਸੇ ਯਾ ਦੀ ਆ ਨਾ ਸਾਰੀ ਗੱਲ।
ਧੀਰੇ-ਧੀਰੇ ਸਾਰਾ ਸਮਾਨ ਪਾਲੈ ਆਪਨਾ।
ਹਾਂ ਮੈਂ ਹੁਨ ਸੋਚ ਰੀ ਆਂ ਐਕ੍ਰੈਲਿਕ੍ ਲੈਲਾਂ ਜੇੜਾ ਮਤਲਬ ਕਿ ਤੇ ਮੈਨੂੰ ਐਥੋ ਵੀ ਜੇਰਾ ਵੀ ਪੈਸਾ ਕਮਾਨ ਨੂੰ ਮਿਲੂਗਾ, ਤੇ ਓਦੀ ਮੈਂ ਨੇੇਲ ਬੋਕਸ ਲੈ ਲਾ।
ਆ ਮੈਨੂੰ ਤਾਂ ਖੈਰ ਏਨਾਂ ਨੀ ਪਤਾ ਨੇਲ ਐਕਸਟੈਂਸ਼ਨ ਦਾ।
ਹੂੰ।
ਮੈਂ ਤਾਂ ਵੈਸੇ ਵੀ ਮੈਨੂੰ ਇੰਨਾ ਮੈਂ, ਮੈਂ ਜਦੋਂ ਘਰ, ਮਲਬ ਮੈਂ ਘਰੇ ਕਰਦੀ ਆ ਨਾ ਬਸ ਮੈਂ ਕੇਆ ਸ਼ੇਪ ਬਨਾ ਕੇ ਨੇਲਪੇਂਟ ਦਿਖਾਨੀਆ।
ਸਾਨੂੰ ਨੀ ਪਤਾ ਆਪਾਂ ਕਦੇ ਏਨਾ ਹੋਏ ਨੀ ਨਾ
ਨੈਲ ਆਰਟਸ ਵੇਖਨਾ।
ਹੂੰ, ਮੈਨੂੰ ਤਾਂ ਖੈਰ ਏਨਾ ਨਈ ਪਤਾ।
ਹੂੰ ਏਹ ਤਾ ਹੈ, ਚੱਲ ਠੀਕ ਆ ਫੇਰ ਕਰਦੀ ਤੈਨੂੰ ਬਾਦ ਵਿੱਚ।
ਹੋ ਗੇ। ਚਲ ਠੀਕ ਆ ਓਕੇ, ਓਕੇ-ਓਕੇ, ਓਕੇ ਠੀਕ।